ਹੈਲੋ! ਸਸੀ ਕਾਲ।
ਸਸੀ ਅਕਾਲ ਜੀ। ਹੋਰ ਕਿਵੇਂ ਹੋ?
ਵਧੀਆ ਜੀ। ਤੁਸੀ ਦੱਸੋ?
ਵਧੀਆ-ਵਧੀਆ।
ਹੋਰ ਕੀ?
ਕੁਛ ਨੀ, ਵਿਹਲੇ ਸੀਗੇ। ਤੁਸੀ ਦੱਸੋ?
ਮੈਂ ਵੀ ਬਸ ਵਿਹਲੀ ਹੀ।
ਹੂੰ ਹੂੰ, ਮੌਸਮ ਵਧੀਆ ਹੋ ਗਿਆ, ਹੁਨ ਤਾਂ।
ਹਾਂ! ਇੱਥੇ ਤਾਂ ਯਾਰ ਧੁੱਪ ਹੈ।
ਨਈਂ-ਨਈਂ ਏਥੇ ਬੋਤ ਵਦੀਆ ਮਤਲਬ ਨਾ ਬੱਦਲ ਜਾ ਹੋ ਗੇਆ। ਹਵਾ ਚੱਲ ਰੀ ਐ।
ਅੱਛਾ, ਚਲੋ ਵਦੀਐ।
ਬਸ ਹੁਨ ਸੋਚ ਰੀ ਆਂ ਕੇ ਚਲੋ ਬਾਰ ਖੇਤਾਂ ਤੱਕ ਜਾ ਆਨੇਂ ਆਂ ਹਵਾ ਚ ਚੱਲ ਗੀ।
ਹਾਂ-ਹਾਂ-ਹਾਂ ਚਲੋ ਸਈ ਆ। ਜਾ ਆਓ ਹੋਰ ਕੀ ਆ ਛੁੱਟੀਆਂ ਚ ਤਾਂ ਬਸ ਏਹੀ ਆ, ਵੀ ਇੱਦਰ ਏਦਰ ਚੱਲ ਜਾਓ ਓਦਰ ਚੱਲ ਜਾਓ।
ਕਿਓਂਕਿ ਦੇਖੋ ਓ ਹਨਾ ਘਰ ਤੇ ਵੀ ਰੈ-ਰੈ ਕੇ ਨਾ ਬੋਰ ਹੋ ਜਾਂਨੇਂ ਆ ਇੱਕ ਟਾਈਮ ਤਾਂ ਐਂ ਹੁੰਦਾ ਵੀ ਬਸ
ਸਈ ਗੱਲ ਆ, ਵੀ ਬਾਹਰ ਨਿਕਲੇਓ।
ਤੁਆਨੂੰ ਪਤਾ ਧੁੱਪ ਤੋਂ ਡਰਦੇ ਫੇਰ ਐਵੇਂ ਹੋ ਜੇਗਾ ਕੇ ਨਹੀਂ ਬਾ ਘਰੇ ਈ ਠੀਕ ਸੀਗੇ ਕਿਓਂ ਬਾਹਰ ਦਾਏ
ਸਈ ਗੱਲ ਆ।
ਹੂੰ-ਹੂੰ ਵੈਸੇ ਏਈਂ ਐ। ਕਿ ਮੈਨੂੰ ਲੱਗਦਾ ਇੰਨੀ ਗਰਮੀ ਕਦੇ ਨੀ ਦੇਖੀ ਜਿੰਨੀ ਹੁਨ ਪੈ ਰਈ ਐ।
ਹਾਂਜੀ ਏ ਤਾਂ ਹੈ।
ਹੂੰ-ਹੂੰ।
ਪਰ ਮੀਂਹ ਵੀ ਪੈ ਰਿਆ ਸੀ ਪਰ ਹੁਨ ਹਫ਼ਤਾ ਹੋ ਗੇਆ ਮੀਂਹ ਨੀ ਪਿਆ ਏਥੇ ਨਾ।
ਹਾਂਜੀ ਹਾਂ ਪੈਲਾਂ ਈ ਪੈ ਗਿਆ ਮਤਲਬ ਜਦੋਂ ਹਨਾ ਇੱਕ ਦੋ ਦਿਨ ਕੱਠਾ ਪਿਆ ਸੀਗਾ। ਬਾਦ ਨੀ ਆਏਆ ਹੈਗਾ।
ਹਾਂ ਤਾਂਹੀ ਹੋਰ ਗਰਮੀ ਵੱਧਗੀ, ਉਮਸ ਜੀ ਹੋ ਗਈ ਨਾ ਹੁਨ।
ਤੁਸੀਂ ਨੀ ਫੇਰ ਕਿਤੇ ਪਲੈਨ ਕਰਿਆ ਘੁੰਮਨ ਦਾ।
ਨਾ ਬਸ ਸ਼ਿਮਲੇ ਐ ਏਥੇ ਨੇੜੇ, ਓਥੇ ਤਾਂ ਮੈਂ ਬੋ ਵਾਰੀ ਜਾ ਆਏ ਹੁਨ ਮੇਰਾ ਜੀਅ ਨੀ ਕਰਦਾ।
ਤਾਨੂੰ ਤਾਂ ਨੇੜੇ ਈ ਐ ਹਨਾ।
ਹਾਂ-ਹਾਂ ਤੁਸੀਂ ਗਏ ਓਂ।
ਨਈ-ਨਈ।
ਅੱਛਾ।
ਨਈ ਮੈਂ ਤਾਂ ਨੀ ਹਜੇ ਗ‌ਈ, ਨ‌ਈ-ਨਈ। ਸਾਡਾ ਟ੍ਰਿਪ ਬਨੇਆ ਸੀ ਇੱਕ ਵਾਰ ਕੋਲਜ ਦਾ ਮੈਂ ਕਿਆ ਹੁਨ ਕੌਨ ਜਾਊਗਾ ਹਨਾ ਏਸ ਤੋਂ ਚੰਗਾ ਐ ਕੀ ਫੈਮਿਲੀ ਨਾਲ ਜਾਓ ਹਨਾ ਥੋੜਾ ਘੁੰਮ ਫਿਰ ਕੇ ਆਵਾਂਗੇ, ਇੱਕ ਦਿਨ ਦਾ ਹ ਫੇਰ ਵੀ ਇੱਕ ਦਿਨ ਦਾ ਕੇੜਾ ਟਰਿਪ ਹੁੰਦਾ ਜਦੋਂ ਆਪਾਂ ਜਾ ਰੇ ਆਂ।
ਸ‌ਈ ਗੱਲ ਆ।
ਹੂੰ- ਹੂੰ ਹੋਰ ਤੁਸੀਂ ਹੋਰ ਕਿੱਥੇ-ਕਿੱਥੇ ਗਏ ਓਂ।
ਮੈਂ ਬਸ ਏਥੇ ਈ ਸ਼ਿਮਲੇ, ਚੰਡੀਗੜ੍ਹ ਘੁੰਮ ਲਿਆ ਓ ਹੋਰ-ਹੋਰ ਤਾਂ ਬਸ ਆਹ ਅੰਮ੍ਰਿਤਸਰ ਅੰਬਰਸਰ ਗਈ ਆਂ ਬਸ, ਜਾਦਾ ਜਗ੍ਹਾ ਨੀ ਗਈ ਆਂ। ਅਨੰਦਪੁਰ ਸਾਇਬ, ਓਥੇ ਵਿਰਾਸਤ ਏ ਖਾਲਸਾ ਐ ਨਾ। ਓਥੇ ਵੀ ਗਈ ਆਂ ਜੇੜਾ ਓਹ ਅੱਠਵਾਂ ਅਜੂਬਾ ਐ।
ਹਾਂਜੀ ਠੀਕ ਐ-ਠੀਕ ਐ।
ਹਾਂ, ਬਸ ਟ੍ਰਿਪ ਤੇ ਈ ਗਈ ਆਂ। ਘਰੇ ਘਰਦੇ ਨੀ ਲੇ ਕੇ ਜਾਂਦੇ, ਟ੍ਰਿਪ ਤੇ ਈ ਗਈ ਆਂ।
ਕੈਂਨਗੇ ਨਾ ਏਨਾ ਸਬ ਕੋ ਟਾਈਮ ਨੀ ਹੈਗਾ ਪਾਪਾ ਕੈਨਗੇ ਮੇਰੇ ਕੋਲ ਟਾਈਮ ਨੀ ਹੈਗਾ। ਹੁਨ ਮੰਮੀ ਹੂੰ-ਹੂੰ ਆਪੇ ਟਾਈਮ ਕੱਢਨਾ ਪੈਂਦਾ ਅਗਰ ਕਿਤੇ- ਤੇ ਜਾਣੈ।
ਸਈ ਗੱਲ ਆ, ਏ ਤਾਂ ਹੈ, ਤੁਸੀਂ ਫੇਰ ਗਏ ਓ?
ਨਈ-ਨਈ, ਮੈਂ ਤਾਂ ਮਤਲਬ ਐਵੇਂ ਤਾਂ ਨਈਂ ਅੰਮ੍ਰਿਤਸਰ ਵੀ ਨੀ 'ਮੈਂ ਹਜੇ ਗਈ, ਓਥੇ ਵੀ ਜਾਣੈ।
ਅੱਛਆਂ।
ਹੂੰ, ਹੂੰ ਮੇਰਾ ਹੈਗਾ ਕੀ ਹਾਂ ਓਥ ਥੇ ਵੀ ਜਾਣਾ ਐ ਬਟ, ਏ ਐ ਕੀ ਹਨਾ ਚਲੋ ਏ ਪਲੈਨ ਕਦੇ ਬਣਦਾ ਈ ਨੀ ਟਾਈਮ ਈ ਨੀ ਬਣਦਾ।
ਹਾਂਜੀ।
ਹੂੰ, ਹੂੰ ਕਿਉਕਿ ਤੁਹਾਨੂੰ ਪਤਾ ਵੀ ਆਪਾਂ ਨਿਕਲ ਦੇ ਟਾਈਮ, ਆਪਾਂ ਨੂੰ ਸੋਚਣਾ ਪੈਂਦਾ ਵੀ ਹਾਂ ਬਜਟ ਦਾ ਵੀ ਹੋਗਿਆ, ਰੈਣ ਦਾ ਵੀ ਹੋਗਿਆ ਸਭ, ਹੂੰ, ਹੂੰ।
ਔਰ ਫੇਰ ਕਿਤੇ ਜਾਓ ਨਾ, ਫਿਰ ਤਿੰਨ-ਚਾਰ ਦਿਨ ਤਾਂ ਚਾਈਦੇ ਨੇ, ਆਰਾਮ ਨਾਲ।
ਹਾਂ, ਏ ਤਾਂ ਹੈਗਾ ਵੈਸੇ, ਅਗਰ ਤੁਸੀਂ ਜਾਰੇ ਓ ਨਾ ਫ ਅਗਰ ਫੈਮਲੀ ਨਾਲ ਜਾਰੇ ਓੰ, ਫੇਰ ਤਾਂ ਤੁਸੀਂ ਬਿਲਕੁਲ ਚਾਰ-ਪੰਜ ਦਿਨ ਲਗਾਕੇ ਆਓ, ਕਿਉਂਕਿ ਵਧੀਆ ਆਪਾਂ ਨੂੰ, ਓ ਪਤਾ ਲੱਗਦੈ।
ਟਾਈਮ ਵੀ ਸਪੈਂਡ ਹੁੰਦਾ, ਔਰ ਅੱਛ ਹਨਾ ਵੀ ਘੁੰਮਣ ਲਈ ਜੇ ਬੰਦਾ ਨਿਕ ਕਲਦਾ ਏ ਘਰੋਂ, ਫੇਰ ਤਾਂ ਚਲੋ ਤਿੰਨ-ਚਾਰ ਦਿਨ ਲਾਣੇ ਚਾਈਦੇ ਨੇ ਬੰਦੇ ਨੂੰ ਬਾਰ। ਫੇਰ ਈ ਪਤਾ ਲੱਗਦੈ।
ਅਸੀਂ ਬਸ, ਮਤਲਬ ਐਂ ਤਾਂ ਮੈਂ ਹਰਿਦੁਆਰ -ਹਰਿਦੁਆਰ ਵੀ ਗਈ ਆਂ। ਖਾਟੂ ਸ਼ਾਮ ਜੀ ਵੀ ਗਈ ਆਂ, ਰਾਜਸਥਾਨ'ਚ ਹਾਂਜੀ। ਤੇ ਚੰਡੀਗੜ੍ਹ ਤਾਂ ਮਤਲਬ ਆਂਦੇ ਈ ਆਂ ਚਲੋ, ਹਨਾ ਕਦੀ-ਕਦਾਰ, ਅਗਰ ਟਾਈਮ
ਹਾਂ-ਹਾਂ, ਅੱਛਾ ਚਲੋ ਵਧੀਆ ਐ, ਕਦੇ ਆਏ ਤਾਂ- ਏਥੇ ਵੀੇ ਗੇੜਾ ਮਾਰਿਓ।
ਹਾਂਜੀ-ਹਾਂਜੀ, ਵੈਸੇ ਮਤਲਬ ਇੱਕ ਇੱਕ ਵਦ ਬਸ ਮੈਨੇ ਰੋਜ਼ ਗਾਰਡਨ ਹੀ ਦੇਖਿਆ ਹੋਇਆ, ਹਜੇ
ਅੱਛਾ, ਵੈਸੇ ਚੰਡੀਗੜ ਵੀ ਇੰਨਾ ਕੁਛ ਹੈ ਨੀ ਬਟ ਹਾਂ, ਮੋਲ ਹੈ ਹੋਰ ਵੀ ਬਸ ਏਦਾਂ ਹੀ ਆ, ਹੋਰ ਤਾਂ ਇੰਨਾ ਕੁਛ ਖ਼ਾਸ ਹੈ ਨੀ
ਜਿਹੜੇ ਰਹਿੰਦੇ ਨੇ ਨਾ, ਉਹਨਾਂ ਨੂੰ ਇਹੀ ਲੱਗਦਾ ਵੀ ਕੁਛ ਨੀ ਹੈਗਾ।
ਸਹੀ ਗੱਲ ਆ, ਮੈਂ, ਮੇਰੀ ਇੱਕ-ਦੋ ਹੈਗੀਆਂ ਨੇ ਉੱਥੇ ਦੀਆਂ ਉਹ ਵੀ, ਉਹ ਵੀ ਕਹਿੰਦੀ ਰਹਿੰਦੀਆਂ ਨੇ, ਵੀ ਹਾਂ ਵੀ ਤੈਨੂੰ ਨੀ ਲੱਗਦਾ ''ਮੈਂ ਕਿਹਾ ਸੱਚੀ ਨੀ ਹੈ ਬਾਈ ਕੁਛ ਇੱਥੇ ਹੀ ਹੈਗਾ ਨੀ, ਫੇਰ ਕਹਿੰਦੇ ਆ ਵੀ ਤੇਰੇ ਲਈ ਨੀ ਆ
ਕਿਉਂਕਿ, ਹਨਾ ਕਾਫੀ ਮਤਲਬ ਜਿਵੇਂ ਮੋਲਸ ਵਗੈਰਾ ਵਧੀਆ ਨੇ, ਹਨਾ ਗਾਰਡਨ ਹੋ ਗਏ ਦੇਖਣ ਨੂੰ‌। ਇਹ ਚੀਜ਼ਾਂ ਦੇਖੋ ਚਲੋ, ਹਾਂ, ਵਧੀਆ ਲੱਗਦਾ ਦੇਖਣ 'ਚ। ਹੁਣ ਤੁਸੀਂ ਤਾਂ, ਤੁਸੀਂ ਤਾਂ ਘੁੰਮੇ ਹੋਏ ਹੋ, ਤੁਹਾਨੂੰ
ਹਾਂ, ਇਹ ਤਾਂ ਹੈ ''ਮੈਂ ਘੁੰਮੀ ਹੋਈ ਹਾਂ, ਔਰ ਮੈਂ ਨਾ ਅੱਕ ਗਈ, ਕਿਉਂਕਿ ਉੱਥੇ ਹੀ ਕੋਲੇਜ ਹੈ, ਰੋਜ਼ ਡੇਲੀ ਉਹੀ ਸੜਕਾਂ ਦੇਖਣੀ, ਉਹੀ ਹੈਨਾ ਉਹੀ ਸਾਰਾ ਕੁਛ, ਬਸ ਅੱਕੇ ਪਏ ਆਂ। ਹੁਣ ਐਂ ਲੱਗਦਾ, ਵੀ ਪਹਾੜਾਂ ਵੱਲ ਜਾਈਏ ਕਿ
ਹਾਂਜੀ-ਹਾਂ, ਨਹੀਂ ਫੇਰ ਸਾਡੇ ਵੱਲ ਆਜੋ, ਅਸੀਂ ਤੁਹਾਨੂੰ ਖੇਤ ਵਗੈਰਾ ਘੁੰਮਾ ਦਿੰਨੇ ਆਂ।
ਹਾਂ, ਆਹ ਵੀ ਵਧੀਆ ਏ।
ਵੈਸੇ ਘੁੰਮੇ ਓ ਖੇਤ-ਖੂਤ, ਯਾ ਨਹੀਂ।
ਖੇਤ-ਖੂਤ ਯਾਰ, ਘੱਟ ਵੱਧ ਈ ਦੇਖੇ ਨੇ, ਕਿਉਂਕਿ ਕਦੇ ਰਹੇ ਨੀ ਅਸੀਂ ਨਾ ਪਿੰਡ। ਬਸ ਇੱਥੇ ਸ਼ਹਿਰ ਠੀ ਮੇਰਾ ਜਨਮ ਵੀ ਇੱਥੇ ਹੀ ਹੋਇਆ ਹਾਂ ਬਰਥ ਤਾਂ ਬਸ ਇੱਥੇ ਹੀ ਆ
ਹਾਂ ਉਹੀ ਵੈਸ
ਮੇਰਾ ਬਾਲਾ ਜੀ ਕਰਦਾ ਮੇਰਾ ਨਾ ਬਾਹਲਾ ਜੀ ਕਰਦਾ ਵੀ ਮੈਂ ਜਾਵਾਂ ਵੀ ਖੇਤ ਦੇਖ ਦੇਖਾ ਹੈਨਾ ਹੁੰਦਾ ਹੀ ਹੈ ਜੇ ਉਹੀ ਜੇ ਤੁ ਤੁਹਾਨੂੰ ਹੁੰਦਾ ਵੀ ਇੱਥੇ ਆਈਏ ਸਾਨੂੰ ਹੁੰਦਾ ਵੀ ਅਸੀਂ ਉ ਉੱਥੇ ਜਾਈਏ ਹਾਂ
ਖੇਤ ਤੋਂ ਮਤਲਬ ਦਿਲ ਬੜਾ ਲੱਗਦਾ ਜਦ ਆਪਾਂ ਜਾਂਦੇ ਹਾਂ ਕਿਉਕਿ ਹਰ ਇੱਕ ਚੀਜ਼ ਇੰਨੀ ਵਧੀਆ ਹੁੰਦੀਆ ਤੇ ਹਮ ਕਿਉਂਕਿ ਨੈ' ਨੈਚੁਰਲ ਹੁੰਦੀ ਆ ਹਨਾ ਹਵਾ ਵੀ ਤੁਸੀਂ ਦੇਖੋ ਕਿੰਨੀ ਵਧੀਆ ਏਸੀ ਦੀ ਤਾਂ ਲੋੜ ਹੀ ਨੀ ਪੈਂਦੀ ਅਗਰ ਤੁਸੀਂ ਸ਼ਾਮੀ ਚਲੇ ਜਾਓ ਨਾ ਖੇਤ 'ਚ ਹਾਂ ਵੈਸੇ ਵੈਸੇ ਹੁੰ ਜਾਂਦੇ ਹੋ ਘੁੰਮਣ ਸੈਰ ਵਗੈਰਾ ਕਰਨ ਜਾਂਦੇ ਓ
ਹਾਂ ਇੱਥੇ ਪਾਰਕ ਨੇ ਬਸ ਇਥੇ ਏਦਾਂ ਸੈਰ ਕਰ ਲਈ ਦੀ ਹੈ ਸ਼ਾਮ ਨੂੰ
ਹਾਂਜੀ
ਪਾਰਕ 'ਚ' ਚੱਲ ਜਾਓ ਹਮ ਸਵੇਰੇ ਤਾਂ ਨੀ ਉੱਠਾ ਜਾਂਦਾ ਬਟ ਸ਼ਾਮ ਨੂੰ ਟਾਈਮ ਵਾਧੂ ਹੁੰ ਤੈ ਕਿਉਂਕਿ ਗਰਮੀਆਂ 'ਚ' ਦਿਨ ਵਾਲੇ ਵੱਡੇ ਹੁੰਦੇ ਨੇ ਨਾ
ਹਮ ਸਵੇਰੇ ਸੱਚੀ ਆ ਸਵੇਰੇ ਉੱਠਿਆ ਨੀ ਜਾਂਦਾ ਰਾਤੀ ਲੇਟ ਤੇ' ਸੋਨੇ ਆ ਫੇਰ ਸਵੇਰੇ ਅੱਖ ਨੀ ਖੁੱਲਦੀ ਹਮ-ਹਮ ਸ਼ਾਮ ਦਾ ਚਲੋ ਐਂ ਵੀ ਅਪ ਆਪਾਂ ਅਗਰ ਚਲੇ ਜਾਂਦੇ ਹਾਂ ਨਾ ਥੋੜਾ ਫਰੈਸ਼ ਹੋ ਜਾਂਦਾ ਮਾਇੰਡ
ਹੋਰ ਸ਼ਾਮ ਨੂੰ ਫਿਰ ਏਦਾਂ ਹੁੰਦਾ ਯਾਰ ਗੋਲ ਗੱਪੇ ਖਾ ਲਈਏ ਹੈਨਾ ਠੰਡਾ ਠੰਡਾ ਜਾਂ ਕੁਛ ਖਾਣ ਨੂੰ ਜੀਅ ਕਰਦਾ। ਗਰਮੀਆਂ 'ਚ ਐ ਤਾਂ ਬਾਲਾ ਖਾਂਦਾ ਹੈ।
ਮ ਕੋਲਡ ਡਰਿੰਕ ਵਗੈਰਾ ਪੀਣੇ ਜ਼ਿਆਦਾ ਪਸੰਦ ਕਰਦੇ ਹੋ ਜਾਂ ਸ਼ੇਕ
ਮੈਂ ਤਾਂ ਸ਼ੇਕ ਕੌਲ ਮੈਂਗੋ ਬਣਾਨਾ ਬਸ ਆਹੀਂ ਦੋਂ ਨੇ ਮੇਰੇ ਫੇਵਰੇਂਟ ਹੋਰ ਨੀਂ ਮੈਨੂੰ ਅਛ ਵਧੀਆ ਲੱਗਦਾ ਵਾ
ਹਾਂ ਵੈਸੇ ਸਟ੍ਰੋਬੇਰੀ ਵੀ ਵਧੀਆ ਹੁੰਦਾ ਐ
ਸਟੋਬੈਰੀ ਹਾਂ।
ਹਾਂ ਵੀ ਵਧੀਆ ਵੈਸੇ ਹਾਂ ਬਟ ਐੰ ਕਿ ਮੈਂਗੋ ਤੇ ਬਨਾਨਾ ਦਾ ਤਾਂ ਅਲੱਗ ਹੀ ਟੇਸਟ ਹੈ। ਉਹ ਤਾ ਹਾਂ ਬਿਲਕੁਲ ਬਿਲਕੁਲ ਬਿਲਕੁਲ ਅ ਜੰਗ ਫੂਡ ਵੀ ਖਾਨੋ ਹੋ?
ਹਾਂ ਖਾਂ ਲੈਂਨੀ ਆ ਬਟ, ਡੇਲੀ ਨੀ ਨੀ ਯਾਰ, ਮੈਂ ਪਹਿਲੇਂ ਵਾਲਾਹਲਾਂ ਖਾਧਾ ਕਿਉਂਕਿ ਕਾਲਜ ਤੋਂ ਆ ਕੇ ਹੈਂ ਡੇਲੀ ਖਾਣਾ ਡੇਲੀ ਖਾਣਾ ਫੇਰ, ਨਾ ਉਹਦੇ ਕਰ ਕਿ ਮੈਨੂੰ ਫੂਡ ਪੁਆਇਜ਼ਨਿੰਗ ਜੀ ਵੀ ਕੁੱਛ ਇੱਦਾਂ ਦੀ ਹੋ ਗਈ ਸੀ ਹੈਨਾ ਮੋਟਾਪਾ ਜਾਂ ਲੱਗਗੇ। ਮੈਂ ਤਾਂ ਛੱਡਤਾ ਮੈਂ ਹੁਣ ਕਦੇ ਕਦੇ ਵੱਟ ਇਹ ਐ ਹਾਂ ਵੀ ਜੀ ਕਰਦਾ ਐ ਮਾਨਾ
ਹਾਂ ਨੀ ਚਲੋ ਕਦੀ ਕਦੀ ਤਾਂ ਖਾ ਲੈਣਾ ਚਾਹੀਦਾ ਬਟ ਜਿਹੜਾ ਆਪਾਂ ਹੈਨਾ ਡੇਲੀ ਦਾ ਕਰ ਲੈਂਦੇ ਹਾਂ ਨਾ ਉਹ
ਹਮ ਉਹ ਸੱਚੀ ਖ਼ਰਾਬ ਕਰਦਾ ਸੀ ਮੈਨੂੰ ਨਾ ਮੇਰਾ ਤੋਂ ਯਾਰ ਵੇਟ ਤੇ ਗੇਨ ਹੋ ਗਿਆ ਸੀ ਉਹਦੇ ਨਾਲ ਮੈਂ ਤਾਂ ਫੇਰ ਘੱਟ ਕਰਿਆ।
ਫੇਰ ਆਪਾਂ ਨੂੰ ਹੋ ਜਾਂਦਾ ਹੁਣ ਗੇਨ ਹੋ ਗਿਆ ਹੁਣ ਘਟਾਉਂਣਾ ਵੀ ਹੈਗਾ ਹੁਣ ਕਿਵੇਂ ਲੂਜ ਕਰੀਏ, ਫੇਰ ਆਪਾਂ ਡਾਇਟ ਤੇ ਚੱਲਦੇ ਆਂ। ਇਹ ਵੀ ਆ ਕੇ ਨਾ ਈ ਖਾਓ। ਚਲੋ ਇਹ ਆ ਕਿ ਮਹੀਨੇ 'ਚ ਇੱਕ ਕਧੀ ਵਾਰ ਕਦੀ-ਕਦਾਰ, ਹਾਂ ਘੱਟ-ਵੱਧ ਖਾ ਲੋੋ।
ਸਹੀ ਗੱਲ, ਆ ਕਦੇ-ਕਦੇ ਤਾਂ ਚਲੋ, ਕੋਈ ਗੱਲ ਨੀ ਹੁੰਦੀ ਹਨਾ। ਡੇਲੀ ਦਾ ਬਾਲਾਂ ਨੁਕ ਥਨ ਮੈਂ ਪਲਸ ਵਨ, ਪਲਸ ਟੂ 'ਚ ਸੀ, ਮੈਂ ਕੋ ਉੱਥੇ ਨਾ, ਮੈਂ ਸੈਂਟਰ ਨੂੰ ਮਤਲਬ ਟਿਊਸ਼ਨ ਲੱਗੀ ਹੋਈ। ਸੀ, ਬਈ ਸਵੇਰ ਤੋ ਸ਼ਾਮ ਨੂੰ, ਸ਼ਾਮ ਨੂੰ ਆਉਂਣਾ ਮੈਂ ਮੇਰੀ ਫਰੈਂਡ ਨੇ ਤਾਂ ਨਾ ਉੱਥੇ ਰੇੜੀ ਲੱਗਦੀ ਸੀ, ਮੋਮੋਜ ਤੇ, ਸਪਰਿੰਗ ਰੋਲ ਦੀ, ਆ ਫਿਰ ਡੇਲੀ ਖਾਣੇ ਉੱਥੇ, ਡੇਲੀ ਖਾਣੇ, ਮੈਂ ਕਿਹਾ ਯਾਰ ਵਧੀਆ ਨੇ ਹੈਂ ਬ- ਚਾਅ-ਚਾਅ 'ਚ ਡੇਲੀ ਖਾ ਲੈਣੇ, ਵੀ ਚੱਲ ਤੂੰ, ਫੇਰ ਬਾਅਦ ਚੋਂ ਪਤਾ ਲੱਗਦਾ ਹੂੰ, ਵੀ ਤੀਹ ਰੁਪਏ ਤੂੰ ਤਾਂ ਇੱਕ ਪਲੇਟ ਤੂੰ ਲੈ, ਇੱਕ ਮੈਂ, ਤੂੰ ਅ ਤੂੰ ਸਪਰਿੰਗ ਰੋਲ ਦੀ ਲੇ, ਮੈਂ ਮੋਮੋ
ਮੈਂ ਮੋਮੋ ਨਹੀਂ-ਨਹੀਂ ਐ ਹਾਂ। ਕਿਉਂਕਿ, ਆਪਾਂ ਨੂੰ ਪਹਿਲਾਂ-ਪਹਿਲਾਂ ਟੇਸਟੀ ਲੱਗਦੇ ਨੇ, ਆਪਾਂ ਉਹ ਖਾ ਵੀ ਲੈਂਨੇ ਆ, ਪਰ ਬਾਅਦ ਤੇ ਨਾ ਫੇਰ ਆਪਾਂ ਨੂੰ ਖ਼ਰਾਬ ਵੀ ਕਰਦੇ ਨੇ।
ਹਾਂ, ਬਹੁਤ ਜ਼ਾਦੇ, ਘਰੇ ਬਣਾ ਲੋ ਹੈਨਾ। ਘਰੇ ਤਾਂ ਫੇਰ ਵੀ ਵਧੀਆ ਹੁੰਦਾ ਹੈ, ਤੇਲ-ਤੂਲ ਸਾਰਾ ਕੁਛ।
ਅੱਜ-ਕੱਲ੍ਹ ਤਾਂ ਹਰ ਇੱਕ ਚੀਜ਼ ਆਪਾਂ ਨੂੰ ਇੰਟਰਨੈਟ ਤੋਂ ਮਿਲੀ ਜਾਂਦੀ ਆ, ਘਰੇ ਈ ਬਣਾ ਲੋ। ਖਾਓ, ਨਾਲੇ ਆਪ ਖਾਓ, ਨਾਲੇ ਹੋਰਾਂ ਨੂੰ ਖਵਾਓ।
ਖਵਾਓ ਹਾਂ, ਔਰ ਕੁਆਂਟਿਟੀ ਵੀ ਵੱਧ ਬਣ ਜਾਂਦੀ ਐ ਹਨਾ। ਔਰ ਫਰੈਸ਼ ਆ।
ਫਰੈਸ਼ ਸਹੀ ਏ, ਆਪਾਂ ਨੂੰ ਬਾਹਰ ਪਤਾ ਨੀ ਕਿਵੇਂ ਬਣਦੇ, ਕਿਵੇਂ ਨਹੀਂ।
ਸਹੀ ਗੱਲ ਆ।
ਹੂੰ, ਘਰੇਂ ਬਣਾਓ ਵਧੀਆ ਰਹਿੰਦਾ।
ਹਾਂਜੀ, ਇਹ ਤਾਂ ਹੈ।
ਹੋਰ ਕੀ ਮਤਲਬ, ਕੀ-ਕੀ ਮਤਲਬ ਬਣਾ ਲੈਂਨੇ ਓ ਘਰੇ। ਐਵੇਂ ਜੰਕ-ਫੂਡ ਵਗੈਰਾ, ਫਾਸਟ-ਫੂਡ 'ਚ
ਮੈਂ ਲੋਕਡਾਊਨ 'ਚ ਟਰਾਈ ਕੀਤਾ ਸੀ, ਸੱਚੀ ਦੱਸਾਂ ਪਾਉ ਭਾਜੀ।
ਠੀਕ ਐ, ਠੀਕ ਐ।
ਹਮ, ਪਾਓ ਭਾਜੀ, ਇਡਲੀ, ਡੋਸ ਤਾਂ ਆਹੀ ਕੁਛ ਟਰਾਈ ਕੀਤਾ ਸੀ, ਹੋਰ ਨੀ।
ਹਾਂ-ਹਾਂ, ਚਲੋ ਵਧੀ ਧੀਆ ਹਨਾ। ਹਰ ਇੱਕ ਚੀਜ਼ ਟਰਾਈ ਕਰਨੀ ਚਾਈਦੀ ਐ। ਹਾਂਜੀ ਹਾਂ, ਚਲੋ ਠੀਕ ਐ। ਹਾਂਜੀ-ਹਾਂਜੀ, ਹਾਂਜੀ-ਹਾਂਜੀ, ਸ਼ਾਸਰੀ ਕਾਲ।